ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ
ਵਧੀਆ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ
ਬਸ ਠੀਕ ਬਿਜੀੀ ਲਾਈਫ ਚੱਲ ਰਹੀ ਹੈ
ਅੱਛਾ ਮੈਂ ਵੀ ਗਵਾਂ ਬੜੇ ਦਿਨ ਹੋ ਗਏ ਨੇ ਤੁਹਾਡਾ ਹੋ ਨ ਆਇਆ ਬਿਜੀ ਹਦੇ ਹੋ ਲੱਗਦਾ ਹੋਰ ਕੀ ਕਰਦੇ ਪਏਸੀ
ਕੁਛ ਨੀ ਬਸ ਅਹ ਮੰਮੀ ਜੀ ਨੂੰ ਖਾਣਾ ਲੈ ਕੇ ਆਈ ਹ ਉਹਨਾਂ ਨੂੰ ਪਾਣੀ ਪੂਣੀ ਦਵਾਈ ਸਭ ਕੁਛ ਉਹਨਾਂ ਨੂੰ ਖਵਾ ਕੇ ਹੁਣ ਆ ਕੇ ਬੈਠੀ ਆ
ਅੱਛਾ ਠੀਕ ਨੇ ਹੁਣ ਆਂਟੀ ਜੀ
ਹਾਂਜੀ ਠੀਕ ਨੇ ਬਸ ਇਸ ਤਰ ਹੀ ਚੱਲਦਾ ਬਜ਼ੁਰਗ ਬੰਦੇ ਦਾ ਕਦੀ ਠੀਕ ਬਿਲ ਠੀਕ ਹੋਣਗੇ ਇੱਕ ਦਿਨ ਠੀਕ ਹੋਣਗੇ ਦੂਸਰੇ ਦਿਨ ਤਬੀਅਤ ਖ਼ਰਾਬ ਹੋ ਜਾਂਦੀ ਮਤਲਬ ਦਵਾਈਆਂ ਸਭ ਕੁਛ ਡਾਕਟਰ ਹੈ ਸਭ ਕੁਝ ਹੀ ਚੱਲਦਾ ਬਜ਼ੁਰਗ ਹੁੰਦੇ ਨਾਲ ਹਾਂ
ਹ ਸਾਰੇ ਵੱਡੇ ਬਦੇ ਰਹੇ ਹੋਣਾ ਵੀ ਬਈਆ ਹੈ ਕਿ ਬੜਾ ਮੁਸ਼ਕਿਲ ਹੋ ਜਾਂਦਾ ਮਤਲਬ ਇਹ ਅ ਇਸ ਤੇ ਅਗਰ ਬੰਦਾ ਬਿਮਾਰ ਹੋ ਜਾਵੇ ਨਾ ਤੇ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਉਹਨਾਂ ਵਾਸਤੇ ਤੇ ਹੁੰਦੀ ਹੀ ਹੁੰਦੀ ਹੈ ਤੇ ਨਾਲੇ ਘਰਦਿਆਂ ਵਾਸਤੇ ਵੀ ਬੜੀ ਦਿੱਕਤ ਹੋ ਜਾਂਦੀ ਹੈ ਇੱਕ ਕਿਸਮ ਦੀ ਚਲੋ ਅਹ ਅੱਛੀ ਗੱਲ ਹੈਏ ਤੁਸੀਂ ਬਹੁਤ ਸੇਵਾ ਕਰ ਰ ਹੋ
ਹਾਂਜੀ ਜ ਤਾਂ ਤੇ ਹੈ ਹੀ ਦੋਨਾਂ ਵਾਸਤੇ ਮੁਸ਼ਕਿਲ ਚਲ ਹੁੰਦੀ ਏ ਸੇਵਾ ਕਰਨੀ ਔਰ ਸੇਵਾ ਕਰਵਾਉਣੀ ਦੋਨੋ ਹੀ ਮੁਸ਼ਕਿਲ ਕੰਮ ਹੈ ਹਾਂ ਤੇ ਹਾਂ ਬਜ਼ੁਰਗ ਬੰਦੇ ਔਰ ਬੱਚਾ ਇੱਕ ਬਰਾਬਰ ਹੋ ਜਾਂਦਾ
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਇੱਕ ਬੰਦਾ ਬਿਮਾਰ ਏ ਸਹੀ ਆਪਣੇ ਆਪ ਤੇ ਲਾ ਲਈਏ ਅਸੀਂ ਇੱਕ ਦਿਨ ਬਿਮਾਰ ਵੀ ਹੋ ਜਾਈਏ ਨਾ ਸਾਨੂੰ ਬੁਖਾਰ ਕਰਦਾ ਜਦੋਂ ਤੇ ਦੋ ਦਿਨ ਤਿੰਨ ਦਿਨ ਅਗਰ ਠੀਕ ਨੀ ਹੁੰਦਾ ਨਾ ਸਾਡਾ ਬੁਖਾਰ ਤੇ ਸਾਡੇ ਅੰਦਰ ਚਿੜਚਿੜਾ ਆਪਾਂਣਾ ਦਿੰਦਾ ਕਈ ਵਾਰੀ ਤੇ ਏਦਾਂ ਹੁਣ ਉਹ ਚਾਹੇ ਤੇ ਦੇ ਬਿਮਾਰ ਤੇ ਆ ਮਤਲਬ ਕਿੰਨੀ ਦਿੱਤ ਹਉਂਦੀ ਹੈ ਬਠਣ ਜਾਂਦਾ ਬੈਠਣ ਜਾਂਦਾ ਬੰਦੇ ਤੋਂ ਕੋਈ ਵੀ ਵੱਡੀ ਏਜ ਵਾਲਾ ਲਗਾ ਲੋ ਚਲੋ ਇਹਨਾਂ ਨੂੰ ਹ ਪ੍ਰੋਬਲਮ ਹੈਗੀ ਹੈ ਆਟੀ ਜੀ ਨੂੰ ਤੇ ਉਝ ਵੀ ਅਗਰ ਅਸੀਂ ਵੱਡੀ ਏਜ ਵਾਲੇ ਨੂੰ ਲੁਕਾਈਏ ਕਿਸੇ ਦੇ ਗੋਡ ਡੇ ਦਰ ਨੇ ਕਿਸੇ ਦਾ ਕੁਛ ਹੈਗਾ ਤੇ ਬੰਦਾ ਇੱਕ ਤਰ੍ਹਾਂ ਦਾ ਦੂਜੇ ਤੇ ਡਿਪੈਂਡ ਜਦੋਂ ਹੋ ਜਾਂਦਾ ਨਾ ਤੇ ਉਹ ਬੰਦੇ ਦਾ ਨੇਚਰ ਥੋੜਾ ਚਿੜਚਿੜਾ ਜਿਹਾ ਹੋ ਜਾਂਦਾ ਹੈ ਤੇ ਕੁ ਕੁਛ ਦਵਾਈਆਂ ਦਾ ਵੀ ਅਸਰ ਹੋ ਜਾਂਦਾ ਹੈ ਤੇ ਕੁਛ ਉਹਨਾਂ ਦਾ ਸਭਾ ਆ ਕ ਹੋ ਜਾਂਦਾ ਜਿਵੇਂ ਬੱਚੇ ਕਰਦੇ ਨਾ ਕਿ ਸਾਨੂੰ ਐ ਚਾਹੀਦਾ ਇਸ ਟਮ ਤੇ ਚਾਹੀਦਾ ਐਗਜੈਕਟ ਉਹ ਦੇ ਮਨ ਵਿਚ ਇਕੋ ਦਮ ਇੱਛਾ ਉਤਪੰਨ ਹੋ ਜਾਂਦੀ ਹੈ ਕਿ ਇਹ ਚੀਜ਼ ਖਾਣੀ ਹੈ ਜਾਂ ਏਦਾਂ ਹੋਣੀ ਚਾਹੀਦੀ ਹੈ ਐਸੀ ਤੋਂ ਲ ਉਹਨਾਂ ਦੇ ਅੰਦਰ ਥੋੜਾ ਨਾ ਚਿੜਚਿੜਾ ਪੰਜ ਜਾ ਦਾ
ਹਾਂ ਹਾਂ ਬਿਲਕੁਲ ਸਹੀ ਇਸ ਤਰ੍ਹਾਂ ਹੀ ਐ ਐਵੇਂ ਜਿਹਾ ਹੀ ਉਹਨਾਂ ਦਾ ਮਾਹਲ ਹੋ ਗਿਆਦਾ ਮਤਲਬ ਜੇ ਅਗਰ ਭੁੱਖ ਲੱਗੀ ਜਾਂਦੀ ਹੁਣ ਮੈਂ ਖਾਣਾ ਬਣਾ ਰਹੀ ਹਾਂ ਤੇ ਮੈਂ ਪੁੱਛਾਂਗੀ ਖਾਨਾ ਖਾ ਲੋ ਨਹੀਂ ਅਜੇ ਮੈਨੂੰ ਭੁੱਖ ਨਹੀਂ ਹੈ ਤੇ ਮੈਂ ਖਾਾ ਗੈਸ ਬੰਦ ਕਰਕੇ ਆ ਕੇ ਬੈਠੇ ਠਾਂਗੇ ਉਹੀ ਆਪ ਖਾਣ ਲੱਗਾਾਂਗੀ ਫੇਰ ਆਵਾਜ਼ ਆ ਜਾਏਗੀ ਦੇ ਦੋ ਮੈਨੂੰ ਦੇ ਦੋ ਤੇ ਉਹ ਮਤਲਬ ਮੂਡੀ ਹੀ ਜਿ ਬੰਦਾ ਹੋ ਜਾਂਦਾ ਕਿ ਮੂਡ ਦੇ ਅਕੋਰਡਿੰਗ ਉਹਨਾ ਨੇ ਰ ਖਾਣੀ ਹੈ ਰੋਟੀ ਖਾਣੀ ਹੈ ਤੇ ਬਈ ਰਾਤੀ ਕਿਸੇ ਵੀ ਟਾਈਮ ਜਾਣਾ ਹੈ ਬੰਦੇ ਨੂੰ ਹਾਂਦੇਨ ਤੇ ਮਤਲਬ ਹਾਂ ਪਰੇਸ਼ਾਨ ਤੇ ਉਹ ਹੁੰਦੇ ਹੀ ਨੇ ਨਾਲ ਉੱਪਰਲੇ ਬੰਦੇ ਵੀ ਪਰੇਸ਼ਾਨ ਹੁੰਦੇ ਨੇ ਪਰ ਹੁਣ ਬਜ਼ੁਰਗੀਤ ਤੇ ਸਭ ਤੇ ਆ ਨਹੀਂ ਆਦੇ ਦੇਖੋ ਅਸੀਂ ਲੋਕ ਵੀ ਵੱਡੇ ਹੋ ਰਹੇ ਹਾਂ ਹੁਣ ਦਿਨ ਬਾਏ ਦਿਨ ਵੱਡੇ ਹੋ ਰਹੇ ਹਾਂ ਦੇਖੋ ਸਾਡਾ ਬੁਢਾਪਾ ਕਿਵੇਂ ਜਾਂਦਾ
ਹਾਂ ਸਹੀ ਗੱਲ ਸਹੀ ਗੱਲ ਹੈ ਅਜ ਇਹ ਤੇ ਇਹ ਤੇ ਬੁਖਾਰ ਬੰਦੇ ਨੂੰ ਸੋਚ ਕੇ ਚੱਲਣਾ ਚਾਹੀਦਾ ਕਿ ਦੇਖੋ ਅੱਜ ਅਸੀਂ ਠੀਕ ਹੈਗੇ ਹਾਂ ਠੀਕ ਹੈ ਅੱਜ ਸਾਡੇ ਅੱਗੇ ਬਜ਼ੁਰਗ ਬੈਠੇ ਦੇ ਨੇ ਤੇ ਅਗਰ ਅਸੀਂ ਸੇਵਾ ਨਹੀਂੀ ਕਰ ਰਹੇ ਤਾਂ ਸਾਡੀ ਵੀ ਫਿਰ ਸੇਵਾ ਨੀ ਹੋਣੀ ਤੇ ਅਗਰ ਅਸੀਂ ਸੇਵਾ ਕਰ ਰਹੇ ਹਾਂ ਤੇ ਦੇਖੋ ਅਫਕੋਰਸ ਦੀ ਗੱਲ ਕਰਮਾ ਦੇਖੋ ਹਰ ਜਗ੍ਹਾ ਤੇ ਬੋਲਦਾ ਹੈ ਤੁਹਾਨੂੰ ਵੀ ਪਤਾ ਹੀ ਹੈ ਕਰਮਾ ਰਿਟਰਨ ਬੈਕ ਜ਼ਰੂਰ ਦਿੰਦਾ ਤੇ ਮੈਂ ਤੇ ਕਰਮਾਂ ਬਿਲੀਵਰ ਹੈਗੇ ਇਸ ਮਾਮਲੇ ਚ ਕਿ ਹਾਂ ਬਾਈ ਅਗਰ ਸੀਂ ਕੁਛ ਦੇ ਰਹਾ ਨਾ ਕਿਸੇ ਨੂੰ ਤੇ ਉਸ ਤੋਂ ਅਹ ਰਿਟਰਨ ਸਾਨੂੰ ਦੁੱਗਣਾ ਮਿਲਣਾ ਹੀ ਮਿਲਣਾ ਤੇ ਹਾਂ ਬਾਕੀ ਅਹ ਦੇਖਿਆ ਜਾਏ ਤਾਂ ਬਜ਼ੁਰਗ ਦੇਖੋ ਵੱਡੇ ਵਡੇਰੇ ਸਾਡੇ ਘਰ ਦੇ ਜਿਵੇਂ ਹੁੰਦੇ ਨੇ ਸਾਨੂੰ ਹਰ ਇੱਕ ਸਟੇਜ ਤੇ ਉਹਨਾਂ ਦੀ ਲੋੜ ਤੇ ਪੈਂਦੀ ਹੈ ਫ ਹੁਣ ਭਾਵੇਂ ਕਿੇ ਵੀ ਸਟੇਜ ਲਾ ਲਓ ਵੀ ਅਸੀਂ ਆਪਣੇ ਕੋਈ ਛੋਟੀ ਜੀ ਕੋਈ ਗੱਲ ਹੋਏ ਅਸੀਂ ਹਰ ਇੱਕ ਚੀਜ਼ ਤੇ ਸਲਾਹ ਲੈਂਦੇ ਹਾਂ ਉਹਨਾਂ ਦੀ ਕਿ ਹਾਂ ਬਈ ਇਝ ਕਰਨਾ ਠੀਕ ਰਹੇਗਾ ਕਿੱਦਾਂ ਕਰੀਏ ਸਾਡੀ ਇੱਕ ਅਹ ਰੀੜ ਦੀ ਹੱਡੀ ਕਹਿ ਸਕਦੇ ਹਾਂ ਪਰਿਵਾਰ ਦੀ ਰੀੜ੍ਹ ਦੀ ਹੱਡੀ ਕਹਿ ਦਿੰਦੇ ਹਾਂ ਉਹਨਾਂ ਨੂੰ ਜ ਦੇਖੋ ਬਜ਼ੁਰਗ ਵੈਸੇ ਵੀ ਬਹੁਤ ਦੇਖੋ ਚਾਹੇ ਕੁਛ ਨੀ ਹੈ ਚਾਹੇ ਉਹ ਕੁਛ ਨੀ ਕਰ ਪਰ ਇੱਕ ਆਸਰਾ ਜਿ ਹੁੰਦਾ ਸਾਡੇ ਮਤਲਬ ਸਾਡੇ ਉੱਤੇ ਨਾ ਇੱਕ ਹੈਂਡ ਦਾ ਜਿਵੇਂ ਬਈ ਹੌਸਲਾ ਜਿ ਬੈਠਾ ਾਉਦਾ ਜਿਵੇਂ ਪੇਰੈਂਟਸ ਹੌਸਲਾ ਹੁੰਦਾ ਇੱਕ ਬੱਚੇ ਨੂੰ ਆਪਣੇ ਉਹ ਵੀ ਵੱਡ ਵਡੇਰੇ ਾਂ ਵੀ ਬਈ ਆਪਣੇ ਫੈਮਲੀ ਦੇ ਪਾਰਟ ਵਿੱਚ ਲਗਾ ਲੋ ਜਾਂ ਫੈਮਲੀ ਦੀ ਉਹਦੇ ਚ ਲਗਾ ਲੋ ਸ੍ਰੈਂਥ ਵਿੱਚ ਪੂਰਾ ਹਿੱਸਾ ਹੁੰਦਾ ਹੈ
ਹਾਂਜੀ ਉਹ ਮਤਲਬ ਹਾਂ ਹਾਂ ਵੱਡਾ ਬੰਦਾ ਜਦ ਤੱਕ ਬੈਠਾ ਦਾ ਨਾ ਘਰ ਰੌਣਕ ਹੈ ਘਰ ਦੀ ਰੌਨਕ ਹੁੰਦੇ ਵੱਡੇ ਵਡ ਬੰਦੇ ਨਾ ਤੇ ਮਤਲਬ ਜੇ ਇੱਕ ਖਾਲੀ ਇੱਕ ਬੰਦਾ ਵੱਡਾ ਬੈ ਦਾ ਤੇ ਘਰ ਤੁਹਾਨੂੰ ਰੌਣਕ ਨਜ਼ਰ ਆਏਗੀ ਜੇ ਇੱਕ ਦਿਨ ਲਈ ਵੀ ਕਿੱਥੇ ਉਹਨਾਂ ਦਾ ਘਰ ਖਾਲੀ ਆੀ ਚੁੱਪ ਚੁੱਪ ਰਹੇਗਾ ਵੱਡੇ ਬੰਦੇ ਨਾ ਆਰ ਵੀ ਬੜਾ ਹੁੰਦਾ ਕਿ ਹਾਂ ਮੈਂ ਉਹਨਾ ਨੂੰ ਰੋਟੀ ਖਵਾਣੀ ਹੈ ਤਾਂ ਰੋਟੀ ਬਣਾਣੀ ਹੈ ਉਹਨਾ ਨੂੰ ਟੈਮ ਤੇ ਰੋਟੀ ਦੇਣੀ ਹੈ ਇੱਕ ਦੋ ਦਿਨ ਹੀ ਕਿੱਥੇ ਚਲੇ ਜਾਣ ਹਾਂ
ਟਾਈਮ ਦੇ ਅਕੋਰਡਿੰਗ ਉਹ ਤੇ ਉਹਨਾਂ ਦੀ ਬਦੌਲਤ ਹੀ ਹੋ ਕਿ ਹਾਂ ਤੁਹਾਨੂੰ ਵੀ ਹਉਂਦਾ ਕਿ ਤੁਹਾਨੂੰ ਵੀ ਥੋੜਾ ਰਹਿੰਦਾ ਕਿ ਹਾਂ ਬਾਈ ਮੈਂ ਇਹਨਾਂ ਨੂੰ ਰੋਟੀ ਪੁੱਛਣੀ ਹੈ ਹਾਂ ਮੈਂ ਇਸ ਟਾਈਮ ਤੇ ਦੇਣੀ ਹੈ ਮੇਰਾ ਫਰਜ਼ ਹੈਗਾ ਤੇ ਉਹ ਕੁਛ ਨਾ ਕੁਛ ਜਿੰਮੇਵਾਰੀਆਂ ਸਾਡੇ ਉੱਤੇ ਜੋ ਆਉਂਦੀਆਂ ਨਾ ਕਿਸੇ ਅੱਛੇ ਵਾਸਤੇ ਆਉਂਦੀਆਂ ਨੇ ਮਤਲਬ ਸਾਨੂੰ ਪੰਚੁਲਿਟੀ ਸਿਖਾ ਰਹੀ ਸਾਨੂੰ ਆਪਣੇ ਲ ਸਟੇ ਦੱਸ ਰਹੀ ਕਿ ਅਸੀਂ ਕਿਵੇਂ ਪੰਚੁਲ ਰਹਿਣਾ
ਹਮ ਆਹ ਉਹ ਤੇ ਆਈ ਆ ਸਟੋਮ ਤੇ ਬਣਾਉਂਦੀਆਂ ਹੀ ਨੇੈਂ ਦੇਖੋ ਜੀ ਹੁਣ ਉਹ ਵੱਡੇ ਵੱਡਾ ਬੰਦਾ ਔਰ ਬੱਚਾ ਤੁਸੀਂ ਮਤਲਬ ਦੋਨੋ ਉਹ ਨੂੰ ਇੱਕ ਬਰਾ ਬਰ ਜਾਣਗੇ ਸਮਝੋ ਜੇ ਬੱਚੇ ਦੇ ਬੱਚੇ ਦੇ ਪਿੱਛੇ ਪਿੱਛੇ ਸਾਰਾ ਦਿਨ ਦੌੜਨਾ ਪੈਂਦਾ ਨਾ ਹੁਣ ਖਵਾਣਾ ਇਹ ਖਵਾਣਾ। ਇਸ ਤਰ੍ਹਾਂ ਈ ਵੱਡੇ ਦੇ ਪਿੱਛੇ ਦੌੜਨਾ ਪੈਂਦਾ, ਸਾਰਾ ਸਾਰਾ ਦਿਨ। ਉਹਨਾਂ ਨੇ ਐਹ ਖਾਣਾ ਐ ਹਾਂ ਅ-ਇ-ਇੱਕ ਬੱਚੇ ਨੂੰ ਘਰ ਰੱਖ ਲਓ ਜਾਂ ਇੱਕ ਵੱਡੇ ਬ
ਮੈਂ ਤਾਂ ਵੀ ਤੁਆਡੀ, ਮੈਂ ਤੁਆਡੀ ਤਾਂ ਵੀ ਬੜੀ ਉਹ ਸਮਝਦੀ ਆ ਕਿ ਹਿੰਮਤ ਏ ਬਈ। ਬਈ ਅੱਜ ਦੇ ਟਾਈਮ ਇੱਚ ਨਾ ਕੋਈ ਰੇਅਰ ਹੀ ਪਰਸਨ ਹੁੰਦੈ, ਕਿ ਇੰਨੀ ਸੇਵਾ ਕਰਦਾ ਐ। ਤੇ ਅਸੀਂ ਤੇ ਦੇਖੀ ਏ ਬਾਈ, ਹਾਂ ਬਈ ਤੁਸੀਂ ਬਈ ਕਰ ਰਹੇ ਓ ਤੇ, ਬਈ ਇਹਦਾ ਨਤੀਜਾ ਵੀ ਅੱਛ ਛਾ ਈ ਹੋਏਗਾ, ਰੱਬ ਤੁਆਨੂੰ ਬਹੁਤ ਕੁਛ ਦਏਗਾ, ਏਸ ਦੀ ਰਿਟਰਨ ਇੱਚ ਐਹ ਤੇ ਮੰਨਨੀ ਆ ਮੈਂ।
ਚਲੋ ਅਸੀਂ ਤੇ ਸੇਵਾ ਰਿਟਰਨ ਸਮਝ ਕੇ ਨਹੀਂ ਨਹੀਂ ਕਰ ਰਹੇ। ਪਰ ਐ ਵੈ ਕਿ ਹਾਂ, ਸਾਡੇ ਵੱਡੇ ਨੇ ਇਹਨਾਂ ਨੂੰ ਸਾਡੀ ਲੋੜ ਐ। ਤੇ ਏਹਨਾਂ ਨੂੰ ਅਸੀਂ, ਏਹਨਾਂ ਦੀ ਲੋੜ ਪੂਰੀ ਕਰਨੀ ਹੈ। ਤੇ ਕਿਉਂਕਿ ਹੁਣ ਓਹ ਚੱਲ ਪਾ ਨੀ ਰਹੇ। ਹਾਂ। ਓਹ ਉੱਠ ਨੀ ਪਾ ਰਹੇ, ਉਹ ਚੱਲ ਨੀ ਪਾ ਪਾ ਰਹੇ, ਅਪਣੇ ਆਪ, ਅਪਣਾ ਕੋਈ ਕੰਮ ਨੀ ਕਰ ਪਾ ਰਹੇ। ਇੱਥੋਂ ਤੱਕ ਨੀ, ਨਹਾਣਾ ਧੋਣਾ ਵੀ ਨੀ ਹੁੰਦਾ, ਉਹਨਾਂ ਦਾ ਅਪਣੇ ਆਪ ਹੁੰਦਾ। ਉਹ ਵੀ ਅਸੀਂ ਨਾਲ ਲ ਗਨੇ ਆ ਤੇ, ਫੇਰ ਉਹ ਨਾਂਦੇ ਨੇ। ਥੇ ਧੋਂਦੇ ਨੇ, ਕੱਪੜੇ ਵੀ ਨੀ ਉਹਨਾਂ ਕੋਲ ਪੈਂਦੇ
ਦੇਖੋ, ਸਭ ਤੋਂ ਡਿਫੀਕਲਟ ਕੰਮ ਤੇ ਐਈਓ ਐ ਨਾ ਕਿ ਉਹ ਪੂਰੀ ਤਰ੍ਹਾਂ ਤੋਂ, ਡਿਪੈਂਡਡੈਂਟ ਨੇ ਤੁਆਡੇ ਉੱਤੇ ਤੇ ਤੁਆਨੂੰ ਵੀ ਦੇਖੋ, ਤੁਸੀਂ ਵੀ ਜਿੰਨੀ ਪੇਸ਼ੈਂਸ ਨਾਲ ਕਰ ਰਹੇ ਓ, ਤੇ ਓਹ ਵੀ ਦੇਖੋ, ਪਰੇਸ਼ਾਨ ਤੇ ਦੋਨੋ ਪੱਕਸ਼ ਹੁੰਦੇ ਨੇ ਬੇਸ਼ੱਕ। ਪਰ ਓਹਨਾਂ ਨੂੰ ਵੀ ਪਰੇਸ਼ਾਨੀ ਐਂ ਤੇ ਤੁਆਨੂੰ ਪਰੇਸ਼ਾਨੀ ਤੇ ਨੀ ਕਹਿ ਸਕਦੇ, ਤੁਆਨੂੰ ਐਹ ਕਹਿ ਸਕਨੇ ਆਂ ਕਿ ਹਾਂ ਇੱਕ ਫਰਜ਼ ਹੈਗਾ ਤੁਆਡਾ ਕਿ ਹਾਂ ਬਈ, ਦੇਖੋ ਕਰਨਾ ਤੇ ਹੈ ਈ ਐ ਹੁਣ, ਤੁਸੀਂ ਨੀ ਕਰੋਗੇ ਤੇ ਕਿਨੇਂ ਕਰਨਾ। ਐਹ ਤੇ ਤੁਆਨੂੰ ਵੀ ਪਤਾ ਐ। ਅੱਜ ਅ-ਓਹਨਾਂ ਦੇ ਨਾਲ ਆ ਸਿਚੁਏਸ਼ਨ ਹੈਗੀ ਏ। ਖੁਦਾ ਨਾ ਖਾਸਤਾ ਸਾਡੇ ਨਾ ਪਤਾ ਨੀ ਕੀ ਬਣਨਾ ਐ, ਕੀ ਨੀ ਬਣਨਾ। ਸਾਨੂੰ ਥੋੜ੍ਹਾ ਨਾ ਪਤਾ ਏ।
ਹਾਂਜੀ ਓਈਓ ਨਾ, ਓਈ ਤਾ ਮੈਂ ਕਹਿ ਰਹੀ ਆਂ, ਕਿ ਸਾਨੂੰ ਫਿਊਚਰ ਚ ਕੀ ਪਤਾ ਸਾਡਾ ਬੁਢਾਪਾ ਵੀ ਆ ਰਿਹਾ। ਤੇ ਸਾਡੇ ਉੱਤੇ ਕਿਵੇਂ ਜਾ ਬੁਢਾਪ ਪਾ ਐ, ਸਾਨੂੰ ਕਿਹੜੀ ਬਿਮਾਰੀ ਲੱਗਣੀ ਐਂ। ਤੇ ਸਾਨੂੰ ਦ ਅਖੀਰਲੇ ਟਾਈਮ ਸਾਡੇ ਕਿਵੇਂ ਜਿਆਣੇ ਨੇ। ਕੁਛ ਪਤਾ ਨੀ ਕੁਛ
ਵੇ ਆਪਣੇ ਬੱਚਿਆਂ ਤੋਂ ਐ ਈ ਐਕਸਪੈਕਟ ਕਰਨੇ ਆ ਨਾ, ਕਿ ਹਾਂ ਬਈ ਸਾਡੇ ਨਾਲ ਵੀ ਸਈ ਰਹਿਣ, ਹੁਣ ਸਾਡੇ ਬੱਚੇ ਤੇ ਸਾਨੂੰ ਨਾ ਪੁੱਛਣ ਤੇ ਸਾਨੂੰ ਕਿੰਨਾ ਫੀਲ ਹੋਏਗਾ। ਐ ਤੇ ਗੱਲ ਹੈ। ਹੀ ਹੈ। ਨਾ ਬੰਦਾ ਬੱਚੇ ਲੈਂਦਾ ਹੈ। ਮੰਗ-ਮੰਗ ਕੇ ਲੈਂਦਾ ਪੁੱਤਰ ਦੀ ਦਾਤ ਮੰਗਦਾ ਹੈ। ਰੱਬ ਤੋਂ ਤੇ ਕਿਉਂ ਮੰਗਦਾ ਹੈ। ਇਸੇ ਪਿੱਛੇ ਮੰਗਦਾ ਕਿ ਹਾਂ ਬਈ ਕੱਲ ਨੂੰ ਸੁੱਖ ਮਿਲੇ ਬੁਢਾਪੇ ਵੇਲੇ ਸਾਡੇ ਮਤਲਬ ਸਾਰਾ ਬੰਨੇ ਤੇ ਇਹੀ ਚੀਜ਼ਾਂ ਆਉਂਦੀਆਂ ਨੇ ਹੋਰ ਕਿ ਦੇਖੋ ਲਾਈਫ ਪਾਰਟਨਰ ਜਦ ਤੱਕ ਹੈਗਾ ਤ ਤੱਕ ਤੇ ਲਾਈਫ ਪਾਰਟ ਦੀ ਇਹ ਜਿੰਮੇਵਾਰੀ ਠੀਕ ਹੈ। ਚਾਹੇ ਬੁੱਢਾ ਵੀ ਹੋਏਗਾ ਇੱਕ ਦੂਜੇ ਦਾ ਸਾਥ ਨਿਭਾਦੇ ਨੇ ਉਹ ਵੀ। ਤੇ ਹੁਣ ਜਦੋਂ ਲਾਈਫ ਪਾਰਟਨਰ ਨਹੀਂ ਰਹਿੰਦਾ ਤੇ ਬੱਚੇ ਦੇ ਆਸਰੇ ਹੀ ਰਹਿੰਦਾ ਸਾਰਾ ਕੁਛ। ਬੱਚੇ ਤੇ ਨੂੰਹਾਂ ਲਗਾ ਲੋ। ਨੂੰਹਾਂ- ਧੀਆਂ, ਪੁੱਤਰ, ਜੋ ਵੀ ਐ।
ਹਾਂ, ਬਸ ਐਹ ਵੇ ਕਿ ਵਿਚਾਰਿਆਂ ਨੂੰ ਜੋ ਬੁਢਾਪਾ ਨਾ ਇੱਕ ਕਿਸਮ ਦਾ ਆਪਣੇ ਆਪ ਵਿੱਚ ਹੀ ਬਿਮਾਰੀ ਐ। ਬੰਦਾ ਜਿੰਨਾ ਮਰਜ਼ੀ ਕਹਿ ਲੈ ਮੈਂ ਤੇ ਬੁੱਢ ਤਾਂ ਆਵਾਂਗੇ। ਫਿਰ ਮੈਨੂੰ ਇਹ ਨਹੀਂ ਹੋਏਗਾ, ਲੇਕਿਨ ਇੱਕ ਇੱਕ ਵਾਰੀ ਤੁਸੀਂ ਸੱਠ ਸਾਲ ਤੋਂ ਉੱਪਰ ਹੋਏ। ਤੇ, ਉਹ ਬ ਇੱਕ ਬਿਮਾਰੀ ਕੋਈ ਨਾ ਕਿਉਂ ਸਰੀਰ ਕਮਜ਼ੋਰ ਹੋ ਰਿਹਾ। ਸਰੀਰ ਤੇ ਕਮਜ਼ੋਰ ਹੋ ਰਿਹਾ ਦਿਨ ਬਾਏ ਦਿਨ ਕਿਉਂਕਿ ਉਦੀ ਤਾਕਤ ਤੇ ਰਹਿਣ ਈ ਜਾਂਦੀ ਜੇ ਜਵਾਨੀ ਵਾਲੀ ਤਾਕਤ ਤੇ ਕੁਛ ਨਾ ਕੁਛ ਕੁਛ ਨਾ ਕੁਛ ਐ ਤੇ ਹੋਣਾ ਈ ਐ। ਤੇ ਏਸ ਕਰਕੇ ਸਾਨੂੰ ਨਾ ਤੇ ਈ ਤਿਆਰ ਰਹਿਣਾ ਚਾਹੀਦਾ ਕਿ ਕੱਲ ਉਹਨੂੰ ਸਾਡਾ ਜਾਂ ਫਿਰ ਸਾਨੂੰ ਹੁਣੇ ਹੀ ਆਪਣੀ ਖਾਣਾ-ਪੀਣਾ, ਡਾਇਟ ਇੰਨੀ ਅੱਛੀ ਕਰ ਲੈਣੀ ਚਾਹੀਦੀ ਹੈ, ਕਿ ਵੀ ਬੁਢਾਪਾ ਤੇ ਆਏ ਲੇਕਿਨ ਇੰਨੀ ਜ਼ਿਆਦਾ ਪਰੇਸ਼ਾਨੀ ਨਾ ਆਏ।
ਹਾਂ, ਚਲੋ ਦੇਖੋ ਦੁੱਖ-ਸੁੱਖ ਇਹ ਤਾਂ ਦੇਖੋ ਕਰਮਾਂ ਦਾ ਹੈਗਾ। ਐ ਸਾਨੂੰ ਨੀ ਪਤਾ ਸਾਡੇ ਨਾਲ ਕੀ ਹੋਣਾ। ਕੀ ਨਹੀਂ ਹੁੰਦਾ ਬੰਦਾ ਆਪਣੀ ਤਰਫ਼ੋਂ ਹੱਥ ਪੈਰ ਜ਼ਰੂਰ ਮਾਰ ਦਿੰਦਾ ਐ ਪਰ ਹੋਣਾ ਉਹੀ ਐ ਜੋ ਮਾਲਕ ਨੂੰ ਮਨਜੂਰ ਹੈਗਾ।
ਹਾਂਜੀ,
ਸਭ ਕੁਛ ਸਭ ਕੁਛ ਪਹਿਲੇ ਤੋਂ ਲਿਖਿਆ ਹੋਇਆ ਹੈ ਕਿ ਹਾਂ ਬਈ ਦੇਖੋ ਕਰਮ ਹੀ ਹੈਗੇ ਨੇ ਅਸੀਂ ਪਤਾ ਨੀ ਕੀ ਕਰਕੇ ਆਏ ਦੇ ਹਾਂ, ਕਿਹਦਾ ਫਲ ਸਾਨੂੰ ਮਿਲਣਾ ਹੈ ਕੀ ਹੈ ਕੀ ਨਹੀਂ ਹੈ, ਅਸੀਂ ਨੀ ਜਾਣਦੇ ਅਸੀਂ ਤਾਂ ਬਸ ਸੁਣੀ ਸੁਣਾਈ ਗੱਲਾਂ ਹੀ ਕਰ ਸਕਦੇ ਹਾਂ। ਜੋ ਵੱਡਿਆਂ ਤੋਂ ਸੁਣਦੇ ਆਏ ਆਂ ਅੱਜ ਤੱਕ। ਬ ਦੇਖੋ ਪਹਿਲੇ ਜਮਾਨੇ ਚ ਤੇ ਇੰਨੀ ਖੁਰਾਕਾਂ ਹੁੰਦੀਆਂ ਸੀ ਇੰਨੀ ਵਧੀਆ- ਵਧੀਆ ਡਾਇਟਸ ਹੁਣ ਤੇ ਕੁਛ ਖੁਰਾਕਾਂ ਵੀ ਨੀ ਦੇਈਆਂ ਬੰਦਾ ਕਿੰਨਾ ਕੋਈ ਕਰ ਲਏਗਾ ਜੋ ਦੇਖੋ ਸੁੱਖ-ਦੁੱਖ ਦੋ ਕਰਮਾਂ ਦਾ ਹੀ ਲਿਖਿਆ ਮੇਰੇ ਹਿਸਾਬ ਨਾਲ ਤੇ ਬਾਕੀ ਇਹੀ ਹੈ। ਹੁਣ- ਹੁਣ ਜੋ ਬੰਦਾ ਬਿਮਾਰ ਹੈਗਾ ਜਾਂ ਬਜ਼ੁਰਗ ਹੋ ਚੁੱਕਾ ਸ ਕੱਲ ਨੂੰ ਸਾਡੇ ਉੱਤੇ ਵੀ ਟਾਈਮ ਆਉਣਾ ਬਸ ਇਹੀ ਹੋਏ ਸੰਯਮ ਦੇ ਨਾਲ ਕੰਮ ਲਈਏ ਹੋਰ ਤੇ ਕੁਛ ਨੀ ਐ।
ਹਾਂ ਬਸ ਹੈ ਬਜ਼ੁਰਗਾਂ ਨਾਲ ਬੜਿਆ ਬੜਾ ਸਹੀਅਮ ਪੇਸ਼ਨ ਰੱਖ ਕੇ ਤੇ ਰਹਿਣਾ ਪੈਂਦਾ ਨਹੀਂ ਤੇ ਬੰਦਾ ਜਿਹਦੇ ਅੰਦਰ ਪੇਸ਼ੈਂਸ ਨਹੀਂ ਹੈ ਨਾ
ਬਿਲਕੁਲ ਸਹੀ ਕਹਿ ਰਓ ਹੋਰ ਸਭ ਠੀਕ ਨੇ ਘਰ
ਹਾਂਜੀ -ਹਾਂਜੀ ਸਭ ਵ ਵਧੀਆ ਬਸ
ਚਲੋ ਠੀਕ ਹੈ ਹਾਂਜੀ -ਹਾਂਜੀ ਆਵਾਂਗੇ ਜ਼ਰੂਰ ਤੁਸੀਂ ਆਣਾ ਤੁਹਾਨੂੰ ਬੜਾ ਟਾਈਮ ਹੋ ਜਾਂ ਆਏ ਨੀ ਕਦੀ ਆਓ ਹੁਣ ਚੱਕਰ ਲਗਾਓ ਹਾਂਜੀ, ਚਲੋ ਠੀਕ ਹੈ ਚੰਗਾ ਫਿਰ ਓਕੇ
ਫਿਰ ਜੀ।